ਹੈਲੋ
ਸਾਸ ਸ਼੍ਰੀ ਕਾਲ ਜੀ।
ਸਤਿ ਸ੍ਰੀ ਕਾਲ ਆਂਟੀ ਜੀ ਕਿਵੇਂ ਓ?
ਹੈਲੋ ਸ ਸ ਸਾਸ ਸ੍ਰੀ ਕਾਲ ਜੀ।
ਸਤਿ ਸ੍ਰੀ ਅਕਾਲ ਆਂਟੀ ਜੀ ਹੋਰ ਕਿਵੇਂ ਓ?
ਬਾਸ ਠੀਕ ਐ ਵਧੀਆਂ-ਵਧੀਆਂ ਤੁਸੀਂ ਸੁਣਾਓ?
ਆਪਾਂ ਵੀ ਵਧੀਆ ਹੋਰ ਆਂਟੀ ਜੀ ਕੀ ਕਰਦੇ ਹੁੰਦੇ ਓ ਸਾਰਾ ਦਿਨ ਤੁਸੀਂ
ਅਸੀਂ ਜਿੱਦਾਂ ਹੁਣ ਸਵੇਰੇ ਪੈਲਾਂ ਉੱਠ ਕੇ ਉੱਠਦੇ ਐ ਸਵੇਰੇ ਸੈਰ ਕਰਨ ਜਾਣੇ ਆਂ ਸਵੇਰੇ ਸੈਰ ਕਾਰਕੇ ਆਣੀ ਆਂ ਫਿਰ ਨਾਅ-ਧੋ ਕੇ ਕੇ ਗੁਰਦੁਆਰੇ ਜਾਣਾਂ ਹੁੰਦਾਂ। ਗੁਰਦੁਆਰੇ ਗੁਰਦੁਆਰੇ ਆਣ ਕੇ ਚਾਹ-ਪਾਨੀ ਬਣਾ ਕੇ ਪੀਨਾ ਹੁੰਦਾਂ ਵੈ ਚਾਹ-ਚੂ ਪੀ ਕੇ ਫ਼ੇਰ ਨਾਸ਼ਤੇ ਹਾਂਜੀ-ਹਾਂਜੀ ਫੇਰ ਨਾਸ਼ਤੇ ਦੀ ਤਿਆਰੀ-ਤੂਰੀ ਕਰਨ ਲੱਗ ਪਈ ਦਾ। ਵੀ ਜੋ ਸਵੇਰੇ ਨਾਸ਼ਤੇ ਜੇ ਖਾਣਾ ਓ ਬਣਾਣ-ਬਣਉਣ ਲੱਗ ਪਈ ਦਾ ਹੈਗਾ ਵਾ। ਫੇਰ ਏਨੀ ਆਹ ਏਦੀ ਦੋ ਬੱਚੇ ਆ
ਹਾਂਜੀ ਹਾਂਜੀ। ਹੈਲੋ ਹੈਲੋ। ਹੈਲੋ।